ਸਤਿ ਸ਼੍ਰੀ ਅਕਾਲ ਠੀਕ ਹੋ।
ਆ
ਹਾਂਜੀ ਹਾਂਜੀ ਵਧੀਆ ਵਧੀਆ ਹਾਂ। ਵਧੀਆ ਤੁਸੀਂ ਦੱਸੋ ਵਧੀਆ। ਤੁਹਾਨੂੰ ਕਿੱਥੇ ਕਿੱਤੇ ਘੁੰਮਣਾ ਵਧੀਆ ਲੱਗਦਾ।
ਅਹ ਮੈਨੂੰ ਹਿਲ ਸਟੇਸ਼ਨ
ਅੱਛਾ ਕੋਈ ਇੰਡੀ ਇੰਡੀਆ ਕੋਈ ਇੰਡੀਆ ਵਿੱਚ ਸਭ ਤੋਂ ਵੱਡੀ ਕੋਈ ਫੇਵਰੇਟ ਪਲੇਸ ਹੋਵੇ।
ਇੰਡੀਆ ਵਿੱਚ ਲ ਇੱਕ ਗੋਆ ਹੋਰ ਤੇ ਜੰਮੂ ਕਸ਼ਮੀਰ ਸਾਈਡ ਜਿਆਦਾ ਜ਼ਿਆਦਾ ਅੱਛਾ ਹੈਗਾ। ਮਤਲਬ ਹਿਲ ਸਟੇਸ਼ਨ ਵੀ ਔਰ ਬੀਚ ਸਾਈਡ ਵੀ।
ਕਸ਼ਮੀਰ ਬਹੁਤ ਸੋਹਣਾ ਹੈ ਠੰਡਾ ਇਲਾਕਾ ਹੈ ਉਹ ਤਾਂ ਬਹੁਤ ਵਧੀਆ ਹੈ ਪੂਰੇ ਇੰਡੀਆ ਟਾਪ ਦੇਖੀਏ ਕਿਤੇ ਤੇ ਕਸ਼ਮੀਰ ਸਭ ਤੋਂ ਖੂਬਸੂਰਤ ਇਲਾਕਾ ਹੂੰ ਕਸ਼ਮੀਰ ਬਹੁਤ ਠੰਡਾ ਇਲਾਕਾ ਹੈ।
ਹਾਂ ਕਸ਼ਮੀਰ ਬਹੁਤ ਅੱਛਾ ਐ, ਹੂੰ ਕਸ਼ਮੀਰ ਤੇ ਸਭ ਦੀ ਚਾਹੀਦੇ ਆ ਕ
ਹਾਂ, ਕਸ਼ਮੀਰ ਵਧਿਆ ਲੱਗਦਾ, ਫੇਰ ਮੈਂਨੂੰ ਪੰਜਾਬ ਵਧੀਆ ਅਲੱਗ ਦਾ ਕਿਉਂਕਿ ਪੱਧਰਾ ਪਲੈਨ ਇਲਾਕਾ ਆ ਜਾਂਦਾ, ਪਲੈਨ ਇਲਾਕਾ ਵੀ ਮੈਨੂੰ ਵਧੀਆ ਲੱਗਦਾ। ਉਸ ਤੋਂ ਬਾਅਦ ਮੈਨੂੰ ਗੋਵਾ ਵਧੀਆ ਲੱਗ, ਗੋਆ ਵਧੀਆ ਲੱਗਦਾ ਮੈਨੂੰ ਬੀਚ ਸਨ। ਤਾਂ ਕਰਕੇ
ਹਾਂ, ਪੰਜਾਬ ਤਾਂ ਹ ਵਗੈਰਾ ਹੈ ਨਾ ਉਹ ਬੱਸ ਸਕਦੇ ਆ ਪੰਜ ਲਾਈ ਹਰਿਆਲੀ ਵਗੈਰਾ ਸਭ, ਫੋਰਨ ਕੰਟਰੀ ਮੈਨੂੰ ਇਸ ਲਈ ਕੁਛ ਖਾਸ ਨਹੀਂ, ਬਟ ਫੇਰ ਵੀ ਅਗਰ ਪੁੱਛੋ ਗੇ ਕੈਨੇਡਾ ਔਰ ਉਸ ਤੋਂ ਇਲਾਵਾ, ਅਗਰ ਜਾਏ ਤੇ ਲੰਡਨ ਵਾਲਾ ਸਾਈਡ। ਕੈਨੇਡਾ‌।
ਹਾਂ ਮੈਨੂੰ ਵਧੀਆ ਲੱਗਦਾ ਐ, ਕਿ ਅ ਸਕੋਚਲੈਂਡ ਇਡਨਬਰਾ ਇੱਕ ਜਗ੍ਹਾ ਐ। ਫ ਸਕਚਲੈਂਡ ਸਿਵਜਰਲੈਂਡ ਦੇ ਕੋਲ ਸਿਵਜਰਲੈਂਡ ਸਕਚਲੈਂਡ, ਇਡਨਬਰਾ, ਉਹ ਮੈਨੂੰ ਜ਼ਿਆਦਾ ਬਹੁਤ ਵਧੀਆ ਲ ਲੱਗਦੀ ਠੰਡਾ ਲ
ਇੰਡੀਆ ਤੋਂ ਬਾਹਰ ਨਿ ਨਿਕਲਨਾ ਕਿਤਨਾ ਮੁਸ਼ਕਿਲ ਆ, ਅਸੀਂ ਲੋਕ ਹੀ ਜਾਂਨੇ ਆ, ਜੋ ਇੰਡੀਆਂ ਚ ਰਹਿੰਦੇ ਨੇ। ਹਾਲੇ ਤਾਂ ਪਾਸਪੋਡ ਆ ਲੇਕਿਨ ਫਿਰ ਵੀ ਘੁੰਮਣਾ ਫਿਰਨਾ ਘੁੰਮਣਾ ਫਿਰਨਾ ਚਾਹੀਦਾ, ਵੈਸੇ ਵੇਖੋ ਆਪਾ ਵੀ ਧੋੜਾ ਘੁੰਮਣਾ ਫਿਰਨਾ ਬਟਾ ਦਸ ਥੋੜਾ ਸੇ
ਹੂੰ।
ਕੁੜੀਆਂ ਦੀ ਬਹੁਤ ਪ੍ਰਸ਼ਨ ਹੁੰਦੀਆਂ, ਮੁੰਡਿਆਂ ਦੀ ਫਿਰ ਵੀ ਘੱਟ ਹੁੰਦੀ, ਚਲੋ ਕੱਪੜੇ ਰੱਖੇ ਦਾਨ ਸਟਲ, ਲੇਕਿਨ ਕੁੜੀਆਂ ਦੀ ਕਿਤਨੀਸ਼ਨ ਹੁੰਦੀ, ਉਹ ਮੈਨੂੰ ਪਤਾ ਕੀ ਰੱਖੋ ਮੇਕਅਪ ਸਕਿਨ ਕੇਅਰ, ਇਹ ਉਹ ਇਤਨਾ ਸਾਰਾ ਸਮਾਨ ਹੋ ਜਾਂਦਾ ਬਹੁਤ ਸਾਰਾ
ਨਹੀਂ, ਅੱਜ ਕੱਲ੍ਹ ਮੁੰਡੇ ਵੀ ਕਿੱਟ ਨਾਲ ਹੀ ਰੱਖਦੇ ਨੇ।
ਲੇਕਿਨ ਪਤਾ ਕੀ ਹੁੰਦਾ ਮੁੰਡਿਆਂ ਦਾ, ਅਗਰ ਅਸੀਂ ਫੋਰਮਲ ਪਾ ਰਹੇ ਹਾਂ ਨਾ ਮੁੰਡੇ ਫੋਰਮਲ ਪਾਦੇ ਨਾਲ ਸ਼ੂਜ ਪਾਾਗੇ ਠੀਕ ਹੈ ਇੱਕੋ ਜਿਹੇ ਸ਼ੂਜ ਸਾਹਮ ਨਾਲ ਪਾ ਲਣਗੇ ਹੁਣ ਸਾਡਾ ਗਲਜ ਦਾ ਪਤਾ ਕੀ ਹੁੰਦਾ ਸਾ ਅਸੀਂ ਇੱਕ ਫੋਟੋ ਖਿਚਾ ਲਈਏ ਨਾ, ਇੱਕ ਅਸੀਂ ਅਗਰ ਮੈਂ ਪਾਣਾ ਇੰਡੀਅਨ ਪਾਉਣਾ ਤੇ ਅਫਕੋਰਸ ਇੰਡੀਅਨ ਚੱਪਲ ਲਾਗੀ। ਵੈਸਟਰਨ ਤੇ ਵੈਸਟਰਨ ਚੱਪਲ ਲਾਂਗੀ। ਅਗਰ ਮੈਂ ਸ਼ੂ ਜੀਨਸ ਪਾ ਨੀ ਉਹਦੇ ਥੱਲੇ ਮੈਂ ਹੀਲ ਨੀ ਪਾਵਾਂਗੀ, ਉਹ ਥੱਲੇ ਮੈਂ ਉਹ ਸ਼ੂਜ ਪਾਵਾਂਗੀ। ਸਨੀਕਰਸ ਪਾਵਾਂਗੀ ਲੇਕਿਨ ਅਗਰ ਮੈਂ ਵੈਸਾ ਪਾ ਰਹੀ ਹ ਉਹ ਪਾ ਰਹੀ ਹ ਲ ਫਿਟ ਡੈਸ ਪਾ ਰਹੀ ਜਾਂ ਗਾਊਨ ਟਪ ਪਾ ਰਹੀ ਹ ਕੁਸਾ ਪਾ ਰਹੀ ਆ। ਇੰਡੋ ਵੈਸਟਰਨ ਪਾ ਲਿਆ, ਤੇ ਮੈ ਉਹਦੇ ਨਾਂ ਲਹੀਲ ਚਾਹੀਦੀ ਐ। ਬਹੁਤ ਸਾਰਾ ਸਮਾਨ ਆਦਾ ਕੁੜੀ ਦਾ ਪਤਾ, ਸਲੀਪਰ ਇਤੇ ਮੇਰੀ ਬਹੁਤ ਚੱਪਲਾਂ ਹੋ ਜਾਂਦੀਆਂ, ਸੂਟ ਲਓ ਚੱਪਲਾਂ ਲਓ ਦੈਨ ਔਰ, ਇਤੇ ਸਾਰੇ ਸਮਾਨ ਹੋ ਜਾਂਦਾ ਨਾ।
ਮੁੰਡੇਆ ਨੂੰ ਤੇ ਡਰੈਸ ਮੁੰਡਿਆਂ ਨੂੰ ਤਾਂ ਡਰੈਸ ਵੀ ਤਿੰਨ ਪਤਾ, ਕੋਟ ਪੈਟ ਪੈਂਟ ਜੀਨ ਪੈਂਟ ਤੇ ਫਾਰਮਰ ਬਸ
ਹਾਂ ਹਾਂਪੋਟਪੋਰਟਜ਼ ਆ ਜਾਓ ਹਾਂ ਹਾਂਪੋਰਟਾਈਜ਼ ਆ ਜਾਓ ਡ ਫੋਰਮਲ ਸਡ ਮ ਸਮੈ ਸਾਈਡ ਮੰਨ ਲਓ
ਘਰ, ਜੇ ਘਰ ਹੀਏ ਤੇ ਬਸ ਕੈਪਰੀ ਹੋਣੀ ਚਾਹੀਦੀ ਏ ਤੇ ਟੀ ਸ਼ਰਟ ਹੋਨੀ ਚਾਹੀਦੀ ਏ। ਬਸ ਬਹੋਤ ਐ।
ਔਰ ਕੁੜੀਆਂ ਵਾਸਤੇ, ਦਸ
ਹਾਂਜੀ, ਉਹ ਇੱਕ, ਇੱਕ, ਇੱਕ ਚੀਜ਼ ਤੁਸੀ ਡਿਸਾਈਡ ਕਰੋ ਉਹਦੇ ਵਿੱਚ
ਹਜ਼ਾਰ
ਹੂੰ, ਉਹਦੇ ਵਿੱਚ ਕਲਰ ਹੋਏਗਾ ਇਹ ਕਲਰ ਪਾਂਦੀ
ਹਾਂ। ਸਾੜੀ ਪਾ ਸਾੜੀ ਪਾ ਰਹੇ ਹਾਂ, ਸਾੜੀ ਲੈ ਲਓ, ਲਹਿੰਗਾ ਲੈ ਲਓ, ਫਿਰ ਸਾੜੀ ਲਹਿੰਗਾ ਮਿਕਸ ਵੀ ਆਣ ਲੱਗ ਗਈ ਏ, ਅਗਰ ਜੀਨਸ ਲਈ ਜੀਨਸ ਕਿ ਆਂਦੀ ਹੈ ਇੱਕ ਸਕੀਨੀ ਜੀਨਸ ਆਂਦੀ ਏ, ਇੱਕ ਬੈਗੀ ਜੀਨਸ ਆਂਦੀ ਏ, ਲਾਈਕ ਸਟਰੇਟ ਜੀਨਸ ਆਂਦੀ ਏ, ਇੱਕ ਮੋਮ ਜੀਨਸ ਆਂਦੀ ਏ, ਇੱਕ ਬੋਇਫ੍ਰੈਂਡ ਜੀਨਸ ਆਂਦੀ ਏ, ਇਤਨੀ ਵਰਾਇ ਬਹੋਤ ਚਾਓ ਤੇ ਕਰੋਪ ਕਰੋਪ ਸ਼ਰਟ ਆਏਗੀ, ਲੌਂਗ ਸ਼ਰਟ ਆਏਗੀ, ਟੋਪਸ ਵੀ ਏਹੀਓ ਹਾਲ ਏ, ਹਰ ਚੀਜ਼ ਚ ਵਰਾਇਟੀ ਹੈ, ਗਰਲਸ ਦੀ ਬਹੋਤ ਵਰਾਇਟੀ ਏ, ਬੋਆਇਜ਼ ਦੀ ਵਰਾਇਟੀ ਫਿਰ ਵੀ ਘੱਟ ਹੁੰਦੀ ਐ। ਕਿ ਫਿਰ ਦੋ ਚਾਰ ਕੱਪੜੇ ਆ ਠੀਕ ਐ, ਚੱਲ ਜੇਗਾ। ਲੇਡੀਜ਼ ਨੂੰ ਬਹੁਤ ਕੱਪੜੇ ਚਾਹੀਦੇ ਹੁੰਦੇ ਨੇ ਬਰੈਡ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਐ।
ਓਕੇ-ਓਕੇ। ਤੁਸੀਂ ਹੁਣ ਜੰਮੂ-ਕਸ਼ਮੀਰ ਰਹਿੰਦੇ ਹੋ? ਹੂੰ। ਹੈਲ, ਹੈਲੋ।
ਹਾਂ-ਹਾਂ ਆਵਾਜ਼ ਆ ਰਹੀ ਏ?
ਹਾਂ, ਮੈਂ ਤੁਸੀਂ ਹੁਨ ਜੰਮੂ ਕਸ਼ਮੀਰ ਰਹਿੰਦੇ ਹੋ?
ਨਹੀਂ, ਨਹੀਂ, ਨਹੀਂ ਮੈਂ ਜੰਮੂ ਦੀ ਸਾਈਡ ਨੀ ਰਹਿੰਦੀ ਮੈਂ ਇੱਧਰ ਰਹਿਨੀ ਆਂ।
ਓਕੇ। ਅੱਛਾ ਅੱਛਾ, ਮੈਂ ਸੋਚਿਆ ਜੰਮੂ ਵਾਲੀ ਸਾਈਡ ਰਹਿੰ ਜੰਮੂ ਕਸ਼ਮੀਰ ਰਹਿੰਦੇ, ਹੋਨੇ ਤੁਹਾਡੇ ਕੋਈ ਰਿਲੇਟਿਵ ਉਦ ਜੰਮੂ, ਹੈਂ?
ਰਿਲੇਟਿਵਸ ਰਹਿੰਦੇ ਨੇ। ਰਿਲੇਟਿਵ ਉਹਦੇ ਘਰ ਹੀ ਇੰਨਾ ਪਿਆਰਾ ਹੁੰਦਾ ਐ, ਹਜੇ ਮੈਂ ਗਈ ਨੀ ਇੱਕ ਵਾਰ ਵੀ ਰਿਲੇਟਿਵ ਰਹਿੰ ਹੁਨ ਕਦੀ ਸੋਚਦੇ ਆ ਕਿ ਪਲੈਨ ਬਨਾਓ ਜਾਨ ਦਾ, ਜਾਂਨ ਦਾ ਬਟ ਰਹ ਹੀ ਜਾਂਦਾ ਹਰ ਵਾਰੀ। ਵੀ ਸਰਦੀਆਂ ਜਾਓ ਤੇ ਬਹੁਤ ਠੰਡ ਐ, ਗਰਮੀਆਂ ਜਾਓ ਬਰਫ਼ ਨੀ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
ਦਿੱਖ ਦੀ ਓ ਜੋ ਬਰ ਤਫ ਚਾਈ
ਓ ਤੇ ਮੈਂ ਤੁਸੀਂ ਰਿਲੇਟਿਵ ਤੁਸੀਂ ਤਾਂ ਕਸ਼ਮੀਰ ਜਾਂਦੇ ਹੁੰਦੇ ਜਾਂਦੇ ਹੋਨੇ ਨਜ਼ਾਰਾ ਲੈਂਦੇ ਹੋਨੇ ਜੰਮੂ ਕਸ਼ਮੀਰ ਦਾ।
ਕਸ਼ਮੀਰ ਮੇਰਾ ਕਦੇ ਤੇ ਜਾਾਂਗੇ।
ਨਹੀਂ ਤੁਹਾਡਾ ਰਿਲੇਟਿਵ ਹੈ ਨਾ ਉੱਥੇ। ਅੱਛਾ। ਸੋ ਅਪਨੇ ਰਿਲੇਟਿਵ ਹੋਨ ਨਾ ਕਿਤੇ ਮੈਂ ਮੈਂ ਚਾਂਦਾ ਜੇ ਮੇਰੇ ਰਿਲੇ ਤੇ ਹੁੰਦੇ ਨਾ ਜਿੱਦਾਂ ਜੱਮੁ, ਕਸ਼ਮੀਰ, ਪੰਜਾਬ, ਯੂਪੀ, ਬਿਹਾਰ, ਹਰਿਆਣਾ ਹਰ ਸਟੇਟ ਵਿੱਚ ਹੁੰਦੇ ਨਾ ਤਾਂ ਮੇ ਰਿਲੇਟਿਵ ਮੈਂ- ਹਰ ਸਟੇਟ- ਜਾਂਦਾ ਤੇ ਰਹਿੰਦਾ ਵੀ ਘੁੰਮਲੈ
ਮਜ਼ਾ ਆਂਦਾ - ਹਾਂ ਅਸਾਮ ਵੀ ਬਹੁਤ- ਅੱਛਾ ਸ਼ਹਿਰ ਏ -
ਹਮ-
ਲੋਗ ਹੁਣ ਨੌਰਥ ਵਾਲਾ ਸਾਈਡ ਅੱਛਾ ਹੈ। ਅਸਾਮ ਹੈ- ਕੋਲਕਤਾ ਏ ਅਸਾਮ- ਕੈਲਕੱਤਾ ਹੋਰ ਬਹੁਤ ਸਾਰੇ ਸ਼ਹਿਰ ਨੇ ਜੋ ਬਹੁਤ ਅੱਛੇ ਨੇ ਹਾਂ ਹਾਂ ਇਹਨਾਂ ਦੇ ਨਾ ਜੋ- ੜਾ ਕਲਚਰ ਹੈ ਪੂਰਾ ਚੇਂਜ ਏ।
ਹਮ-
ਉਹ ਦੇਖਣ ਦਾ ਨਾ ਮਜ਼ਾ ਆਉਂਦਾ ਲਾਈਕ ਕੋਲਕਤਾ ਦੁਰਗਾ ਪੂਜਾ ਹੁੰਦੀ ਹੈ। ਜੋ ਕਿ ਬਹੁਤ ਫੇਮਸ ਹੈ ਦੁਰਗਾ ਪੂਜਾ। ਕੋਲਕਤਾ ਤਾਂ ਦੀ-
ਹਮ-
ਉਹ ਬਹੁਤ ਮਸਤ ਹੈ ਦੁਰਗਾ ਪੂਜਾ ਕਦੀ ਤਾਂ ਦੇਖਣੀ ਚਾਹੀਦੀ ਹੈ ਬਟ- ਕਦੀ ਮੌਕਾ ਮਿਲਾ ਜ਼ਰੂਰ ਜਾਵਾਂਗੇ ਸ਼ਹਿਰ ਤੇ ਐਕਸਪਲੋਰ ਕਰਨੇ ਚਾਹੀਦੇ ਨੇ ਇਤਨਾ- ਵੱਡਾ ਇੰਡੀਆ ਇਹਏ ਵਡ ਸੋਰ ਨਿਗਾਾਲਾ
ਹ
ਸ਼ਰ ਮੈਂ ਬੋਲ ਰਿਹਾ ਕੋਲਕਤਾ ਅਸਾਮ
ਓਕੇ-
ਹੋਰ-
ਚਲੋ ਠੀਕ ਹੈ ਫੇਿਰ। ਹੋ ਗਿਆ ਇੱਥੇ -ਠੀਕ ਹੈ। ਓਕੇ।